ਹਾਂਜੀ, ਸਸ਼੍ਰੀ ਕਾਲ ਜੀ, ਸਸ਼੍ਰੀ ਕਾਲ, ਹੋਰ ਕ ਹਾਂਜੀ, ਤੂਸੀ ਸੂਨਾਓ?
ਬਾਸ ਜੀ ਵਦੀਆ, ਹਾਂਜੀ ਬੱਚੇ ਠੀਕ ਨੇ?
ਹਾਂਜੀ, ਠੀਕ ਨੇ ਬੱਚੇ ਵੀ, ਹੋਰ ਕਿ ਕਾਰ ਰੇ ਸੀ?
ਬਸ ਜੀ ਹੁਣੇ ਫਰੀ ਕੇ ਈ ਅੰਦਰ, ਹਾਂਜੀ।
ਹਾਂ, ਮੈਂ ਵੀ ਨਾਸ਼ਤਾ ਵਗੈਰਾ ਕੀਤਾ ਵੇ, ਬਾਸ ਹੁਨ ਦੁਪੈਰ ਦੀ ਰੋਟੀ ਦੀ ਤਿਆਰੀ ਕਰਦੀ ਪਈ ਸੀ।
ਠੀਕ ਹੈ ਜੀ। ਹਛਛ ਤੇ ਆਪਾਂ ਡੇਲੀ ਰੂਟੀਨ ਬਾਰੇ ਗਾੱਲ ਕਰਨੇ ਆਂ ਨਾ ਜਿਂਵੇ ਤੂਸੀ ਸਾਰਾ ਦਿਨ ਕੀ ਕਰਦੇ ਓ ਨਾ? ਕਿਵੇਂ
ਬਾਸ ਜੀ ਸਵੇਰੇ ਉਠੀ ਦੈ। ਨਾਂ ਧੋ ਕੇ ਗੁਰਦੁਆਰੇ ਜਾਈਦੈ, ਹਾਂਜੀ ਰਾੱਬ ਦਾ ਨਾਮ ਲਈਦੈ ਫਿਰ ਘਾਰ ਆਨੇ ਆਂ, ਬੱਚੇਆਂ ਨੂੰ ਤੇਆਰ ਕਰਨੇ ਆਂ, ਹੁਨ ਤੇ ਛੁੱਟੀਆਂ ਚੱਲਦੀਆਂ ਪਈਆਂ ਨੇ, ਬਾੱਸ ਹੁਨ ਕਾੱਲ ਤੋਂ ਸੂਕੂਲ ਖੁੱਲ ਜਾਨੇ ਨੇ ਹਾਂਜੀ, ਪਾੰਜ ਤਰੀਕ ਤੋਂ, ਹਾਂਜੀ, ਬਾੱਸ ਫੇਰ ਨਾ ਨਾਸ਼ਤਾ ਵਗੈਰਾ ਬਨਾਏਆ ਬੱਚੇਆਂ ਨੂੰ ਭੇਜੇਆ ਅਪਨਾ ਕਾੰਮ ਨਬੇੜੀਦਾ ਜੀ ਘਾਰ ਦਾ, ਹਾਂਜੀ, ਹੋਰ ਤੂਸੀ ਸੂਨਾਓ?
ਓਠੀ ਦੈ ਰੋਜ, ਜਲਦੀ ਉਠ ਜਾਈਦੈ, ਉਠ ਕੇ ਨਾ ਧੋ ਤੇ ਗੁਰਦੁਆਰਾ ਸਾਡੇ ਨਾਲ ਈ ਹੈਗੈ
ਹਾਂਜੀ, ਸਾਡੇ ਤੇ ਥੋੜੇ ਜਾ ਈ ਐ, ਹਾਂ, ਸਾਡਾ ਵੀ ਬਾੱਸ ਪਾੰਜ ਮਿੰਟ ਤਾਂ ਡਿਸਟੈਂਸ ਈ ਹੈਗੈ ਜੀ।
ਠੀਕ ਐ, ਨੀ ਸਾਡਾ ਤੇ ਏਕੱ ਘਾਰ ਛਾੱਡ ਕੇ ਈ ਹੈਗਾ ਨਾ
ਅੱਛਾ, ਵਦੀਐ ਸਗੋਂ ਗੁਰਬਾਨੀ ਸੁਨਦੇ ਰੈਂਦੇ ਹੋਓਗੇ।
ਹਾਂਜੀ ਜੀ ਰੋਜ ਸਵੇਰੇ ਕੰਨਾਂ ਚ ਵਾਜ ਪੈਂਦੀ ਜੀ ਸਵੇਰ ਤੋਂ ਤੇੱਨ ਵਜੇ ਸ਼ੁਰੂ ਹੂਂਦ ਦਾ ਜੀ ਐਦੇ ਕੀਰਤਨ।
ਅੱਛਾ, ਸਗੋਂ ਵਦੀਐ, ਹੋਰ ਕੀ।
ਜੀ ਬਿਲਕੁਲ, ਸਵੇਰੇ ਤਿਨ ਸ਼ੁਰੂ ਹੁੰਦਾ ਤੇ ਨਾ ਸਾਡੇ ਸਾੱਤ ਸਵੇਰੇ ਸਮਾਪਤੀ ਹੁੰਦੀ ਏ, ਸ਼ਾਮ ਨੂੰ ਫਿਰ ਸਾਡੇ ਪਾੰਜ ਵਜੇ ਸ਼ੁਰੂ ਹੁੰਦੇ ਨਾਲ
ਅੱਛਾ, ਅੱਛਾ ਸਈ ਏ, ਸਾਂਨ ਤੇ ਜਾਨਾ ਪੈਂਦਾ ਥੋੜਾ ਦੂਰ ਨਾ, ਹੈਗੈ ਥੋੜਾ ਹਾਂ ਦੋ-ਤਿੰਨ ਗਲੀਆਂ ਛੋੜ ਕੇ ਵੇ, ਪਰ ਐ ਏ ਕਿ, ਹਾਂ ਵਦੀਆ ਲਗਦੈ ਜਾ ਕੇ ਓਥੇ, ਹੋਰ
ਠੀਕ ਐ, ਬਾਸ ਜੀ ਫੇਰ ਉਠੀ ਦਾ ਸਵੇਰੇ ਨਾਅ ਧੋ ਕੇ ਹਾਂਜੀ, ਗੁਰਦੁਆਰੇ ਜਾ ਕੇ ਅਪਨਾ ਆ ਕੇ ਥੋੜਾ ਚਾਹ ਵਗੈਰਾ ਕਰਕੇ। ਬੱਚਿਆਂ ਨੂੰ ਉਠਾਈਦਾ। ਬੱਚਿਆਂ ਨੂੰ ਨੂੰਆ ਧੁਆ ਕੇ ਫੇਰ ਪਾਠ ਵਗ਼ੈਰਾ ਕਰਦੇ ਨੇ ਬੱਚੇ ਵੀ।
ਹਾਂ ਬੱਚ।
ਚ ਹਾਂਜੀ- ਹਾਂਜੀ। ਸਕੂਲ ਤੇ ਖੁੱਲ ਗਏ ਨੇ। ਇੱਕ ਤਾਰੀਖ ਤੋਂ ਹੀ ਖੁੱਲ ਗਏ ਸੀ। ਪਰ ਗਏ ਦੋ ਨੂੰ ਨੇ। ਅੱਛਾ ਜੀ। ਕਈਆਂ ਦੇ ਛੇ ਨੂੰ ਖੁੱਲਦੇ ਨੇ ਨਾ।
ਹਾਂਜੀ ਬਸ ਹੁਣ ਬੱਚਿਆਂ ਦੀ ਆਹੀ ਤਿਆਰੀ ਕਰਨੀ ਹੈ। ਪਹਿਲੇ ਨਾਨੀ ਘਰ ਗਏ ਹੋਏ ਸੀ ਘੁੰਮਣ। ਅਛ! ਹਾਂ, ਨਾਨੀ ਘਰ। ਚਲੇ ਗੇ। ਫੇਰ ਇੱਧਰ ਚਲੇ ਗੇ ਕੁੱਮਣ ਵਗੈਰਾ ਬਸ ਛੁੱਟੀਆਂ ਦਾ ਤੇ। ਪਤਾ ਈ ਨੀ ਲੱਗਦਾ ਇੱਕ ਮਹੀਨੇ ਦੀਆਂ ਕਿੱਥੇ ਚਲੀ ਗਈਆਂ ਨੇ।
ਹਾਂ ਜੀ। ਬਿਲਕੁਲ ਬਸ ਫੇਰ ਸਾਰਾ ਦਿਨ ਦੇਖੋ ਬੱਚੇ। ਘਰ ਹੁੰਦੇ ਨੇ। ਕਦੀ ਕੁੱਛ ਬਣਾਓ ਜੀ।
ਏ ਤੇ ਹੈ ਈਏ। ਹੁਣ ਵੀ ਮੈਂ ਪਾਸਤਾ ਬਣਾਇਆ ਸੀ। ਕਹੰਦੀ ਪਾਸਤਾ ਬਣਾਓ। ਮੈਂ ਕਿਆ ਮੈਦੇ ਅੱਲਾ ਨੀ ਖਾਣਾ। ਪਾਪਾ ਨੂੰ ਸੂਜੀ ਵਾਲਾ ਮੰਗਾਣੀ ਆ। ਓ ਮੰਗਾਆ। ਹਾਂ ਬੱਚੇ ਜਿਦ ਕਰਦੇ ਨੇ ਜਿੰਦ ਦਿਲ ਤੇ ਕਰਦਾ ਹੈ। ਨਾ ਖਾਣ ਦਾ ਤੇ ਫੇਿਰ ਦੂਜਾ ਮੰਗ ਲੈਣਾ। ਹਾਂ ਏ ਤੇ ਹੈ ਮੈਂਦਾਂ ਤੇ ਨੁਕਸਾਨ ਈ ਕਰਦਾ। ਸੂਜੀ ਵਗੈਰਾ।
ਬਿਲਕੁਲ ਜੀ ਬਿਲਕੁਲ।
ਸਾਰ ਤੇ ਚਲੋ ਹੋਰ। ਬੱਚਿਆਂ ਦੇ ਪ੍ਰੋਜੈਕਟ। ਬਣਨਗੇ ਨੇ।
ਹਾਂਜੀ-ਹਾਂਜੀ ਬਸ ਕਰ ਲਿਤਾ ਏਨਾ ਟੀਉਸ਼ਨ ਬਿਲਕੁਲ ਜੀ। ਬਹੁਤ ਛੁੱਟੀਆਂ ਸਾਰੀਆਂ ਇਦਾਂ ਮਿਲ ਜਾਂਦੀਆਂ। ਕੁ ਚ ਬਨਾਂ
ਮਾਵਾਂ ਦੇ ਕੰਮ ਹੈਗੇ ਨੇ। ਬੱਚਿਆਂ ਦੇ ਥੋੜਾ ਨੇ ਏ ਕੰਮ ਸਾਰਾ ਦੀਨ।
ਬੱਚੇ ਨਈ ਕਰ ਪਾਂਦੇ। ਜਿੰਨਾ - ਜਿੰਨਾ ਦੇ ਦਿੰਦੇ ਨੇ ਹਾਂਜੀ ਫੇਰ ਕਰਨਾ ਵਡਿਆ ਨੇ ਹੁੰਦਾ ਏ।
ਹੋਰ ਅੱਧਾ ਤੇ ਦਸ ਪੰਦਰਾਂ ਦਿਨ ਤੇ ਇਹਦੇ ਚ ਈ ਲੰਘ ਜਾਂਦੇ ਨੇ। ਇਹਨਾਂ ਦੇ ਪ੍ਰੋਜੈਕਟ ਬਣਾਣ ਵਿਚ।
ਹਾਂਜੀ- ਹਾਂਜੀ ਮਤਲਬ ਦੇਖੋ ਸਾਰਾ ਦਿਨ ਸਮਾਨ ਇਕੱਠਾ ਕਰਨ ਤੇ ਲੱਗ ਜਾਂਦਾ। ਇਹਨ ਉਹ ਹੋ ਲਓ ਹਨਨਾ ।
ਹੋਰ।
ਬਸ ਇਹੀ ਚਲੋ ਸਵੇਰੇ ਉੱਠ ਕੇ ਥੋੜਾ ਸੈਰ- ਵਗੈਰਾ ਕਰ ਲਿਆ ਹਨਾ।
ਹਾਂ ਏ ਤੇ ਹੈ ਹੁਣ ਤੇ ਮਤਾ ਕੀ ਹੈ। ਅੱਜ - ਕੱਲ੍ਹ ਤੇ ਅੱਛਾ ਖਾਓ ਬਸ। ਆਪਣਾ ਡਾਇਟ ਵਗੈਰਾ ਥੋੜ੍ਹਾ ਫੋਲੋ ਕਰੀ ਦੀਏ। ਰਾਤੀ ਚੀਆ ਸਿਸਡ ਵਗੈਰਾ ਪਘੋ ਲਏ ਐ। ਖਾ ਲਿਆ ਦਲੀਆ ਵਗੈਰਾ ਪੋਹਾ ਵਗੈਰਾ ਜ਼ਾਦਾ ਖਾ ਲਿਆ। ਦੂਜੀ ਚੀਜ਼ਾਂ ਤੇ ਨਾ ਹੁਣ ਪਰਾਂਠੇ ਵਗੈਰਾ ਇੰਨੀ ਗਰਮੀ ਚ ਖਾਣ ਦਾ ਮਨ ਵੀ ਨੀ ਕਰਦਾ ਨਾ। ਤੇਲ ਹਾਂ ਗਰਮੀ ਬੜੀ ਜ਼ਾਦਾ ਵੇ। ਇਸ ਕਰਕੇ ਥੋੜਾ ਹਲਕਾ ਹਲਕਾ - ਫੁਲਕਾ ਈ ਖਾਈ ਦਾ ਪਾਣੀ ਪੀ ਪੀ ਕੇ ਇੰਨਾ ਹੋ ਜਾਂਦਾ ਵੇ।
ਬਿਲਕੁਲ ਜੀ ਚਲੋ ਪਾਣੀ ਵੀ ਅੱਛਾ ਈ ਏ।
ਹਾਂ ਨੀਂ ਪਾਣੀ ਤਾਂ ਪੀਣਾ ਚਾਹੀਦਾ ਵੈਸੇ ਦੋ - ਤਿੰਨ ਲੀਟਰ। ਤੇ ਤਿੰਨ ਲੀਟਰ ਤੇ ਦਿਨ ਦਾ ਕਿਆਏ ਨਾ। ਪੀਣਾ ਹੀ ਪੀਣਾ ਵੀ ਹਾਂ ਪਾਣੀ ਤੇ ਹੈ। ਪਰ ਐਵੇਂ ਕਿ ਭੁੱਖ ਮਾਰ ਜਾਂਦੀ ਹੈ ਫੇਰ। ਹਾਂ ਇਹ ਤੇ ਹੈ। ਹਾਂਜੀ - ਹਾਂਜੀ ਹੋਰ ਸੁਣਾਓ।
ਹਾਂ। ਵਧੀਆ ਜੀ ਹੁਣ ਬਸ ਦੁਪਹਿਰ ਦੀ। ਸ਼ਾਮੀ ਦੇਖੋ ਮਿਲਦਾ ਹੀ ਨੇ। ਟਾਈਮ ਅੱਛਾ ਜੀ। ਉਹ ਕੱਪੜੇ ਵਗੈਰਾ ਸੇਲ ਕਰਨ ਆ ਨਾ ਮੈਂ। ਘਰ ਫੇਰ ਆਇਆ - ਗਿਆ ਰਹੰਦਾ।
ਅੱਛਾ - ਅੱਛਾ ਕੱਪੜੇ ਸੇਲ ਕਰਦੇ ਓ।
ਹਾਂਜੀ - ਹਾਂਜੀ ਨੀ ਸਾਰੇ ਜਿਹੜੇ ਕਰਿਆ। ਟਡ ਚਲੇ ਸਬ ਰੱਖਿਆ ਤ ਜੀ ਦੋਨੋ ਜੀ ਦੋਨੋ। ਸਟਿਚ ਵੀ ਰੱਖਣੇ ਅਨਸਟਿਚ ਵੀ ਰੱਖਣੇ ਜੀ। ਹਾਂਜੀ ਕੁਛ ਟਾਈਮ ਪਾਸ ਵੀ ਦੇਖ ਹੋ ਜਾਂਦਾ ਵੇ।
ਨੀਂ ਇਹ ਤੇ ਹੈ ਹੀ ਏ ਨਈ। ਇਹ ਤੇ ਕੰਮ ਸਭ ਤੋਂ ਵਧੀਆ। ਜਨਾਨੀਆਂ ਨੇ ਸੂਟ ਪਾਣੇ ਈ ਪਾਣੇ ਨੇ। ਸਵਾਣੇ ਹੀ ਸਵਾਣੇ ਦੇ ਨੇ ਤੇ ਪਾਣੇ ਹੀ ਪਾਣੇ ਨੇ। ਉਨਾਂ ਨੇ ਤੇ ਲੈਣੇ ਹੀ ਲੈਣੇ ਨੇ।
ਜੜਰਾ ਟ੍ਰੈਂਡ ਆ ਰਿਹਾ। ਦੇਖੋ ਉਹਨਾਂ ਨੇ ਦੇਖ।
ਹਾਂ ਅੱਜ ਕੱਲ ਰਹਿ ਕੀ ਗਿਆ। ਸੂਟ ਰਹਿ ਗਿਆ ਬਸ। ਖਾਣਾ ਪੀਣਾ ਅਤੇ ਪਾਉਣਾ ਬਸ। ਹੋਰ ਤੇ ਅੱਜ ਕੱਲ ਹੋਰ ਦੋ ਹੀ ਚੀਜ਼ਾਂ ਨੇ ਬਸ ਪਰ ਐਵੇਂ ਕਿ ਅੱਜ - ਕੱਲ। ਫਰਸ਼ੀ ਸਲਵਾਰ ਵਗੈਰਾ ਦੇ ਨਾ ਵਧੀਆ ਸੂਟ। ਚੱਲਦੇ ਪਏ ਨੇ।
ਹਾਂਜੀ - ਹਾਂਜੀ। ਉਹ ਵੀ ਕਾਫੀ ਚੱਲਦੇ ਚਿਕਨ ਵਗੈਰਾ ਦੇ ਵੀ ਚੱਲੇ ਦੇ ਨੇ ਅੱਜ ਕੱਲ ਦੇ।
ਹਾਂ ਮੈਂ ਵੀ ਦੋ ਤਿੰਨ ਫਰਸ਼ੀ ਸਲਵਾਰਾਂ ਸਵਾਈਆਂ ਸੀ। ਮੈਂ ਤੇ ਸਗੋਂ ਸ਼ੁਕਰ ਕੀਤਾ ਸਲਵਾਰਾਂ ਦਾ। ਦੁਆਾਰਾ ਆਈਆਂ ਨੇ ਪਜਾਮੇ ਪਾ ਪਾ ਕੇ ਬੋਰ ਹੋ ਗਿਆ। ਉਹਨੂੰ
ਬਿਲਕੁਲ ਜੀ। ਕਿਉਂਕਿ ਦੇਖੋ ਟਰੈਂਡ ਜਿਹੜਾ ਲੋਕ। ਉਹੀ ਦੇਖ ਕੇ ਮਨ।
ਪਰ ਐ ਵੇ ਕਿ ਪੁਰਾਣਾ ਜ਼ਮਾਨਾ ਸਹੀ ਸੀ ਨਾਂ। ਬਈ ਸਲਵਾਰਾਂ ਸੀ ਵਧੀਆ ਸੀ। ਹੁਣ ਦੇਖੋ ਦੁਬਾਰਰਾ ਨਵਾਂ। ਉਹੀ 'ਟਰੈਂਡ' ਚੱਲਦਾ ਪਿਆ ਸਾਰਾ। ਲੋਕੀ ਉਹੀ ਸਲਵਾਰਾਂ ਪਾ ਰਹੇ ਨੇ ਸਭ ਕੁਛ ਪਾ ਰਹੇ ਨੇ। ਉਹੀ ਸ਼ੋਰਟ ਸ਼ਰਟ ਛੋ। ਛੋਟੀਆਂ।
ਹਾਂਜੀ ਹਾਂਜੀ ਅੱਛਾ। ਪਹਿਲੇ ਉਹ ਚੱਲੀ ਸੀ ਵੈਲਵੋਟਮ। ਹਨਾ। ਉਹ ਵੀ ਦੇਖਲੋ ਪਹਿਲੇ ਜ਼ਮਾਨੇ ਦਾ ਹੀ ਸੀ। ਪਹਿਲੇ ਪਾਉਂਦੀਆਂ ਸੀ ਨਾ ਛੋਟੇ - ਛੋਟੇ ਕਮੀਜ਼ਾਂ ਕਈ ਵਾਰੀ ਫੋਟੋ ਦੇਖ। ਅੱਖੀਰੀ ਹੁੰਦੀ ਨਾ। ਮੰਮੀ ਤੇ ਪੁੱਜੇ ਹੈ ਹੀ ਪਾਇਆ ਮੰਮੀ ਤੁਸੀਂ।
ਹਾਂ ਹੁਣ ਓਹੀ ਸਲਵਾਰਾਂ। ਉਹੀ ਸਲਵਾਰਾਂ ਤੇ ਉਹੀ ਫਰਸ਼ੀ ਸਲਵਾਰਾਂ ਉਹੀ ਅੱਸੀ ਪਾਉਂਦੇ ਪਏ ਹਾਂ। ਸਾਰਾ ਦੁਬਾਰਾ ਰਿਵਾਜ਼ ਉਹੀ ਆਉਂਦਾ ਪਿਆ। ਹਾਂ ਇਹ ਤੇ ਹੈ ਦੋਬਾਰਾ। ਬੜਾ ਉਹੀ ਆਉਂਦਾ ਹੈ। ਹਾਂਜੀ ਹੋਰ।
ਬਸ ਐਵੇਂ ਕਰੀ ਜਾਰਹੇ ਦਾ। ਟਾਈਮ ਪਾਸ ਕੱਪੜੇ ਵਗੈਰਾ ਸੇਲ ਕਰ ਕਰਕੇ। ਦੁਪਹਿਰ ਆਪਣਾ ਫ੍ਰਰੀ ਹੋਈ ਦਾ। ਸ਼ਾਮ ਨੂੰ ਆ ਜਾਂਦੇ ਨੇ ਕਸਟਮਰ ਉਹਨਾਂ ਅਟੈਂਡ ਕਰੀ ਦਾ।
ਧੁੱਪੇ ਨਾ ਧੁੱਪੇ ਤੇ ਕੋਈ ਜ਼ਿਆਦਾ ਆਉਂਦਾ ਨੀ। ਸਾਰੇ ਸ਼ਾਮੀ ਆਉਂਦੇ ਨੇ।
ਹਾਂਜੀ ਹਾਂਜੀ ਸ਼ਾਮ ਨੂੰ ਹੀ ਆਉਂਦੇ ਨੇ ਜੀ। ਤੇ ਫ੍ਰਰੀ ਵੀ ਬੰਦਾ ਸ਼ਾਮ ਨੂੰ ਥੋੜ੍ਹੀ ਦੇਰ ਹੁੰਦਾ ਵੇ।
ਹਾਂ ਨਹੀਂ ਇਹ ਤੇ ਹੈ। ਬਈ ਆਪਾਂ ਨਾਲ ਹਾਂ। ਥੋੜ੍ਹੀ ਦੇਰ ਬੰਦਾ ਰੈਸਟ ਵਗੈਰਾ ਕਰਦਾ ਫੇਿਰ ਆਉਂਦੇ ਨੇ। ਫਿਰ ਤੁਹਾਡੇ ਕਸਟਮਰ ਆ ਜਾਂਦੇ ਹੋਣਗੇ। ਵਧੀਆ ਸਗੋਂ ਟਾਈਮ ਪਾਸ ਵੀ ਵਧੀਆ ਹੋ ਜਾਂਦਾ ਹੈ। ਨਾਲੇ ਥੋੜਾ ਇਹਵੇ ਕਿ ਚਲੋ। ਆਪਣਾ ਐਕਸਟਰਾ ਇਨਕਮ ਤੇ ਹੋਣੀ ਚਾਹੀਦੀ ਹੈ। ਥੋੜ੍ਹੀ ਬਹੁਤ ਹਨਾ।
ਬਿਲਕੁਲ ਜੀ ਬਿਲਕੁਲ ਕਿਉਂਕਿ ਦੇਖੋ ਅੱਜ- ਕੱਲ ਇੱਕ ਬੰਦਾ ਕੰਮ ਕਰੇ ਸਰਦਾ ਹੀ ਨਹੀਂ।
ਨਹੀਂ - ਨਹੀਂ ਦੇਖੋ ਜਦ ਤੱਕ ਆਪਣੇ ਜੀਵਨ ਸਾਥੀ। ਜੇ ਆਪਾਂ ਸਾਥ ਨਹੀਂ ਦਾਂਗੇ ਤਾਂ ਤੱਕਨ ਕਿਵੇਂ ਕਾਰ ਚੱਲੇਗਾ। ਬੱਚਿਆਂ ਦੀ ਪੜ੍ਹਾਈਆਂ ਇੰਨੀਆਂ ਮਹਿੰਗੀਆਂ। ਸਕੂਲਾਂ ਫੀਸ ਇੰਨੀਆਂ ਮਹਿੰਗੀਆਂ ਨੇ ਟਿਊਸ਼ਨਾਂ ਇੰਨੀਆਂ ਮਹਿੰਗੀਆਂ। ਸਾਡਾ ਜ਼ਮਾਨਾ ਹੋਰ ਸੀ। ਅਸੀਂ ਇੱਕ ਸੂਟ ਲੈਣਾ ਤੇ ਵਿਸਾਖੀ ਤੇ ਵੀ ਉਹੀ ਪਾ ਲੈਣਾ। ਦੀਵਾਲੀ ਤੇ ਵੀ ਉਹੀ ਪਾ ਲੈਣਾ।
ਚੱਲ ਜਾਂਦਾ ਸੀ ਹੁਣ ਤਾਂ ਦੇਖੋ ਬੱਚਿਆਂ ਨੂੰ ਵੀ ਅਲੱਗ - ਅਲੱਗ ਚਾਹੀਦਾ।
ਉਹੀ ਨਾ। ਹੁਣ ਤੇ ਇੱਕ ਵਿਆਹ ਚ ਚਾਰ। ਫੰਕਸ਼ਨ ਨੇ ਤੇ ਚਾਰ ਸੂਟ ਅਲੱਗ ਚਾਹੀਦੇ ਨੇ ਹਲਦੀ ਦਾ ਅਲੱਗ ਮਹਿੰਦੀ। ਦਾ ਅਲੱਗ ਤੇ ਵਿਆਹ ਦਾ ਅਲੱਗ ਜਾਗੋ ਦਾ ਅਲੱਗ। ਇਹਹੀ ਕੁੱਛ ਚੱਲਦਾ ਹੈ। ਅੱਜ ਕੱਲ ਤੇ ਉਹੀ ਨਾ ਉਹੀ। ਤੇ ਹੈਗਾ ਉਹੀ ਨਾ। ਅੱਜ ਕੱਲ੍ਹ ਸਾਰਾ। ਸਾਰੇ ਲਾਈਫ ਸਟਾਈਲ ਸਭ ਦਾ ਬਦਲੀ ਜਾ ਰਿਹਾ ਵੇ।
ਬਿਲਕੁਲ ਜੀ, ਇਹ ਸਭ ਦੇਖੋ ਦੇਖ-ਦੇਖ ਕੇ ਸਬਦਾ।
ਹਾਂਜੀ, ਓ ਤੇ ਹੈ ਈ ਏ, ਬੇਟਾ ਮੇਰਾ ਸਗੋਂ ਪੱਗਾ ਦਾ ਸ਼ੌਕੀਨ ਏ। ਓ ਅਪਣੀ ਪੱਗਾ ਬੰਨੇਗਾ ਹੁਨ ਕੋਂਪੀਟੀਸ਼ਨ ਚ ਇਨਾਮ ਲੈ ਕੇ ਆਇਆ ਵੇ, ਓ ਜਿਵੇਂ ਛੁੱਟੀਆਂ ਸ ਏਨਾ ਇਹਨੂੰ ਪਾਇਆ ਓਇਆ ਅਕੈਡਮੀ ਇਚ। ਤੇ ਗੁਰਸਿੱਖ ਗੁਰਬਾਣੀ ਵਗੈਰਾ ਨਾ ਉਨ ਤੇ ਸੀ ਤਾ ਰਹਿੰਦੈ, ਹਾਂ, ਪਨ ਪਰਸੋਂ ਇਨਾਮ ਲੈ ਕੇ ਆਇਆ ਸੀ ਪੱਗ ਕੋਂਪ ਪਟੀਸ਼ਨੀ ਚ ਨਾ। ਹਾਂਜੀ, ਅਜੇ ਪੱਗਾਂ ਬਨਵਾਈਆਂ ਸੀ ਨਾ ਅਸੀਂ ਮਾਰਚ ਇੱਚ। ਹਾਂਜੀ-ਹਾਂਜੀ, ਹੋਰ ਸੁਣਾਓ?
ਤੇ ਵੀਡੀਓ ਵਗੈਰਾ ਫੋਨ
ਹਾਂਜੀ-ਹਾਂਜੀ, ਹਾਂ, ਪੱਗਾਂ ਬਨਵਾਈਆਂ ਸੀ ਇਹਦੀਆਂ। ਤੇ ਹੁਨ ਬਸ ਇਹਨੂੰ ਬੜਾ ਸ਼ੌਂਕ ਏ, ਰੋਜ਼ ਪਾਗ ਬੰਨੇਗਾ ਸ਼ੀਸ਼ੇ ਅੱਗੇ ਖਲੋ ਕੇ ਨਾ। ਤੇ ਆਪਣਾ ਹੁਣ ਕੋਂਪੀਟੀਸ਼ਨ ਸੀਗਾ ਹਾਂ, ਕਹਿੰਦਾ ਸੀ ਮ ਬੀ ਮੈਨੂੰ ਸ਼ੀਸ਼ਾ ਲੈ ਦੋ, ਨਵੀ ਪੱਗ ਲੈ ਦੋ, ਫੇਰ ਓਧਰੋ ਫੋਨ ਆਇਆ ਤਾਡੇ ਬੇਟ ਏਨੇ ਬੜੀ ਸੋਨੀ ਪੱਗ ਬੰਨੀ ਏ ਬੀ ਫਸਟ ਆਇਆ ਵੇ ਸਾਰੇ ਓਦੇ ਚੋਂ। ਹਾਂਜੀ-ਹਾਂਜੀ। ਹੋਰ, ਹਾਂ ਨੲੀਂ-ਨੲੀਂ ਇਹੀ ਐ ਨਾ ਅੱਜ ਕੱਲ ਦੇਖੋ, ਮੁੰਡੇ ਅੱਛੀ ਜਗ੍ਹਾ ਪੈ ਜਾਣ ਤਾਂਈਂ ਏ ਨਾ ਮਾਂ ਪੇ ਦਾ ਵੀ ਕਮਾਣ ਦਾ ਤਾਂਈਂ ਫੈਦੈ ਜੇ ਬੱਚੇ ਅੱਛੀ ਜਗ੍ਹਾ ਲੱਗ ਜਾਣ। ਹੈ ਨਾ, ਅੱਜ ਕੱਲ ਜ਼ਮਾਨਾ ਤੇ ਤਾਨੂੰ ਪਤਾ ਈ ਏ। ਹਾਂ, ਨਹੀਂ ਐ ਤੇ ਹੈ ਈ ਏ ਦੇਖੋ ਅਪਣੇ ਵੱਲੋਂ ਤੇ ਮਾਂ ਪਿਓ ਕੋਸ਼ਿਸ਼ ਕਰਦੇ ਨੇ ਕਿ ਬੱਚਾ ਅੱਛੀ ਜਗ੍ਹਾ ਲੱਗ ਜਾਏ।
ਬਿਲਕੁਲ ਜੀ ਬਿਲਕੁਲ, ਮਾਂ ਪਿਓ ਤਾਂ ਸੋਚਦਾ ਚੱਲੋ ਕੁਛ ਬੱਚਾ ਸਾਡਾ ਅੱਛਾ ਬੰਨ ਕੇ ਤਿਆਰ ਹੋਜੇ।
ਹਾਂ, ਬੇਟੀ ਦੀ ਵੀ ਨਾ ਮੇਰੀ ਹੈਗੀ ਏ ਹੁਨ ਟੈਨਥ ਦੇ ਪੇਪਰ ਦੇਗੀ‌। ਤੇ ਅਪਨਾ, ਹਾਂ ਬਸ ਓ ਵੀ ਅੱਗੇ ਨਰਸਿੰਗ ਵਗੈਰਾ ਕਰੇਗੀ। ਫਿਰ ਸੋਚਦੇ ਆਂ ਕਿਤੇ ਬਾਰ ਭੇਜਾਂਗੇ, ਹਾਂਜੀ-ਹਾਂਜੀ।
ਅਛ ।
ਹਾਂ ਹੋਰ ਸ
ਪੜ੍ਹਾਈਆਂ ਵੀ ਵੇਖੋ ਅੱਜ ਕੱਲ੍ਹ ਬੋਤ ਮਹਿੰਗੀਆਂ ਨੇ।
ਬੜੀਆਂ ਮੈਂਗੀਆਂ ਨੇ ਬੋਤ ਮਹਿੰਗੀਆਂ ਨੇ ਇੰਡੀਆ ਵਿ ਚ ਵੀ ਬੜੀਆਂ ਨੇ ਬਾਰ ਭੇਜੋ ਓਥੇ ਤੇ ਫੇਰ ਤਾਹਨੂੰ ਪਤਾ ਈ ਏ। ਕਿੰਨੇ ਪੈਸੇ ਲੱਗਦੇ ਨੇ, ਹਾਂਜੀ-ਹਾਂਜੀ। ਹੋਰ ਸੁਣਾਓ?
ਬਸ ਜੀ, ਚੱਲੋ ਹਾਂਜੀ ਸਭ ਵਧੀਆ। ਆ ਨਾ ਤੋਰੀਆਂ ਬਣਾਈਆਂ ਸੀ ਹਰੀਆਂ, ਚਲੋ ਖਾਂਦੇ ਨੀ ਬੱਚੇ ਫਿਰ ਵੀ ਪਾਪਾ ਨੇ ਜਬਰਦਸਤੀ ਬਨਵਾਈਆ।
ਹਾਂ ਨੲੀਂ ਨੲੀਂ ਹਰੀ ਸਬਜ਼ੀ ਤੇ ਵਦੀਆ ਵੇ ਬੱਚਿਆਂ ਆਸਤੇ ਹਾਂਜੀ, ਹਾਂ। ਨਾ ਬੱਚੇ ਨੀ ਮੰਨਦੇ ਪਰ ਐ ਵੇ ਦੇਸੀ ਘਿਓ ਵਗੈਰਾ ਪਾ ਕੇ ਨਾ ਵ ਦੀਆ ਬਨਾਓ ਨਾ, ਤੇ ਮੇਰੇ ਬੱਚੇ ਤੇ ਖੁਸ਼ ਹੋਕੇ ਖਾ ਲੈਂਦੇ ਨੇ। ਪੈਲੇ ਨੀ ਖਾਂਦੇ ਸੀ ਪਰ ਹੁਨ ਖਾ ਲੈਂਦੇ ਨੇ, ਹਾਂਜੀ। ਸਵਾਦ ਲੱਗਦੀਆਂ ਨੇ, ਹਾਂਜੀ-ਹਾਂਜੀ, ਠੀਕ ਏ-ਠੀਕ ਏ ਜੀ। ਹਾਂਜੀ-ਹਾਂਜੀ, ਠੀਕ ਏ ਜੀ। ਸਸ੍ਰੀ ਕਾਲ ਜੀ, ਠੀਕ ਏ ਜੀ।